ਸਤਿ ਸ਼੍ਰੀ ਅਕਾਲ ਜੀ। ਕੀ ਹਾਲ-ਚਾਲ। ਬਸ ਵਧੀਆ। ਕੀ ਕਰਦੇ?
ਬਸ ਜੀ। ਹੁਣ ਦੁਪਹਿਰ ਦੀ ਰੋਟੀ-ਸਬਜ਼ੀ ਦੀ ਤਿਆਰੀ ਕਰਨ ਦਾ।
ਅੱਛਾ, ਅੱਛਾ ਹੋਰ। ਬਸ ਕੁਛ ਨੀ ਬੈਠੇ ਹੋਏ ਸੀ। ਤੁਸੀਂ ਕੀ ਕਰਦੇ ਪਏ?
ਬਸ ਜੀ ਹੂੰ, ਕਰਾਂਗੀ ਕੁਛ ਰੋਟੀ-ਪਾਣੀ ਦਾ। ਹਾਂਜੀ, ਹੋਰ। ਹਾਂਜੀ। ਹੋਰ ਤੁਹਾਨੂੰ ਪਤਾ। ਹਾਂਜੀ ਹਾਂਜੀ ਚਲਾਉਂਦੇ ਨੇ ਸਭ।
ਕਿਉਂਕਿ ਬਹੁਤ ਨਿਊਜ਼ ਆ ਰਹੀਆਂ ਨੇ ਨਾਂ। ਕਿ ਮੋਬਾਇਲ ਬੱਚਿਆਂ ਨੂੰ ਨਾਂ ਦੋਵੋਂ। ਫੇਰ ਮੈਂ ਦੇਖਦੀ ਵੀ ਸੀ ਨਾਂ। ਹੁਣੇ ਅ ਮੋਬਾਇਲ ਸੀ।
ਹਾਂਜੀ ਹਾਂਜੀ।
ਬੱਚੀਆਂ ਨੂੰ ਫ਼ੋਨ ਬਿਲਕੁਲ ਨਾਂ ਪਕੜਾਓ।
ਹਿਲਕ।
ਤੇਂ ਖ਼ਰਾਬ ਹੋ ਬਹੁਤ ਜ਼ਿਆਦਾ ਨੁਕਸਾਨ ਹੋ ਰਹੇ ਨੇ। ਫੋਨ ਦੇ ਵੀਂ
ਹੋ ਫਾਇਦੇ ਵੀ ਨੇ। ਇੱਕ ਤਰਫੋਂ ਦੇਖੀ ਜਾਏ ਨਾਂ।
ਹਾਂਜੀ- ਹਾਂਜੀ। ਫਾਇਦਾ ਵੀ ਹੈਗਾ ਹੈ, ਨੁਕਸਾਨ ਵੀ ਹੈਗਾ ਨਾ, ਜਿਸ ਚੀਜ਼ ਦਾ ਫਾਇਦਾ, ਉਸੇ ਚੀਜ਼ ਦਾ ਨੁਕ ਸਾਨ ਇ ਹੀ ਹੈ ਨਾ। ਅਸੀਂ ਬੱਚਿਆਂ ਅਸੀਂ ਸੋਚਦੇ ਹਾਂ ਅਸੀਂ ਕੰਮ ਫ੍ਰੀ ਹੋ ਜਾਂਗੇ, ਬੱਚਿਆਂ ਨੂੰ ਫੋਨ ਦਿੰਦੇ ਹਾਂ, ਲੇਕਿਨ ਅਸਾਨ ਵੀ ਹੋ ਜਾਂਦਾ ਏ। ਹੈਲੋ!